ਹੈਲੋ, ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ।
ਤੁਹਾਡੇ
ਹਾਂਜੀ, ਹਾਂਜੀ ਵਧੀਆ ਤੁਸੀ ਠੀਕ ਹੋ।
ਮੈਂ ਵੀ ਵਧੀਆ ਔਰ ਘਰ ਪਰਿਵਾਰ ਸਬ ਸਭ ਵਧੀਆ ਨੇ।
ਹਾਂਜ ਹਾਂਜੀ, ਸਭ ਠੀਕ ਨੇ।
ਔਰ ਕੀ ਚੱਲ ਰਿਹਾ ਸੀ? ਬਸ ਕੁਛ ਨੀ ਹੁਣ ਥੋੜਾ ਨਾ ਫੋਨ ਸਕਰੋਲ ਜਾ ਕਰਦੀ ਪਈ ਸੀ ਤੇ ਕਾਫੀ ਚੀਜ਼ਾਂ ਦੇਖਦੀ ਪਈ ਸੀ। ਚੀਜ਼ਾਂ ਨਾ ਬੜੀਆਂ ਜਿਆਦਾ ਸਕੀਮਾਂ ਆਈ ਹੋਈ ਹੈ ਤੇ ਉਹ । । ਸਕੀਮਾਂ ਅੰਨੇਵਾਦੀ ਇਹਨਾਂ ਨੇ ਨਾ ਪਾਈ ਹੋਈ ਹੈ ਔਨਲਾਈਨ ਵਾਲਿਆਂ ਨੇ। ਤੇ ਮੈਂ ਹੁਣ ਦੀਆਂ ਬਹੁਤ ਤਲਾ ਦੇਖਦੀ ਪਈ ਸੀ। ਤੇ ਉਹ ਉਸ ਦੇਖਦੀ ਪਈ ਸੀ ਮੈਂ। ਅੱਸੀ ਰੁਪਏ ਦੀ ਤੇ ਨਾ ਛੇ ਬੋਤਲਾਂ ਦੇਂਦੇ ਪਏ ਸੀ।
ਅੱਛਾ, ਅੱਛਾ।
ਹੂੰ, ਤੁਸੀਂ ਕੀ ਕਰਦੇ ਹੋ ਤੁਸੀਂ ਓਨਲਾਈਨ ਕਰਦੇ ਹੋ ਸ਼ੋਪਿੰਗਾ ਯਾ ਆਫਲਾਈਨ ਤੇ ਜ਼ਿਆਦਾ ਕਰਦੇ ਓ?
ਕਈ ਵਾਰ ਔਨਲਾਈਨ ਵੀ ਕਰ ਲਈ ਦੀ ਐ ਬਸ, ਜ਼ਿਆਦਾਤਰ ਨਾ ਮੈਂ ਔਫਲਾਈਨ ਹੀ ਕਰਨੀ ਆ ਪਤਾ ਕੀ ਔਨਲਾਈਨ ਵਿੱਚ ਨਾ, ਸਮਝ ਘੱਟ ਹੀ ਆਦੀ ਐ ਦਿਖਾਦੇ ਕੀ ਹੈ ਔਰ ਭੇਜਦੇ ਕੀ ਹੈ, ਹਨਾ ਹਾਂ, ਤੇ ਫੇਰ ਜਿਹੜਾ ਆਪਾਂ ਜਾਂਨੇ ਹਾਂ ਥੋੜਾ ਇੱਕ ਦੋ ਚੀਜ਼ਾਂ ਹੋਰ ਐਕਸਟਰਾ ਦੇਖ ਲੈਂਨੇ ਹਾਂ ਨਾ,
ਉੱਥੇ ਹੈ ਹੀ ਅਸੀਂ ਪਾਰ ਜਾ ਕੇ ਨਾ ਸਾਨੂੰ ਦਸ ਚੀਜ਼ਾਂ ਦਿਖਦੀ ਵੀ ਹੈ, ਹੁਣ ਔਨਲਾਈਨ ਦੇ ਅੰਦਰ ਸਾਨੂੰ ਕਾਫੀ ਲਿਮਿਟਿਡ ਚੀਜ਼ਾਂ ਆਦੀ ਬਟ ਸਸਤੀਆਂ ਤੇ ਹੁੰਦੀਆਂ ਬਟ ਚੀਜ਼ਾਂ ਅੱਛੀ ਪਤਾ ਨੀ ਕਿਵੇਂ ਦੀ ਨਿਕਲੇ ਕਿਵੇਂ ਦੀ ਨਾ ਨਿਕਲੇ, ਤੇ ਸਾਨੂੰ ਬਿਲੀਵ ਜਾ ਨੀ ਹੁੰਦਾ।
ਸਹੀ ਗੱਲ ਉਹੀ ਤੇ ਮੈਨੂੰ ਤੇ ਆਪੇ ਨਾ ਘੱਟ ਹੀ ਸਮਝ ਆਦਾ। ਤੇ ਮੈਂ ਕਈ ਵਾਰ ਕਈ ਵਾਰ ਨ ਅਕਲ ਵੀ ਆਦੀ ਕੋਈ ਚੀਜ਼ ਸਹੀ, ਪਰ ਜ਼ਿਆਦਾਤਰ ਕੀ ਅਸੀਂ, ਔਫਲਾਈਨ ਲੋ ਸਾਰਾ ਅੱਛਾ ਰਹਿੰਦਾ ਹੈ ਨਾ,
ਔਨਲਾਈਨ ਤੇ ਐਦਾ ਨਾ ਕਾਫੀ ਲੋਕ ਨਾ ਕੀ ਕਰਦੇ ਨੇ ਕੀ ਦਿਖਾਉਂਦੇ ਕੁਛ ਐ। ਤੇ ਸਾਡੇ ਕੋਲ ਕੁਛ ਉਹ ਆਦੀ ਤੇ ਇਹ ਫਰੋਡਜ਼ ਬ ਫਰੋਡਾਂ ਵੀ ਬਹੁਤ ਚੀਜ਼ਾਂ ਹੋ ਰਹੀਆਂ ਇਸਦੇ ਅੰਦਰ ਨਾ ਤੇ ਦੇਖੋ ਐ ਲੋਕੀ ਵੀ, ਵੀ ਕੰਮ ਆਦੇ ਨੇ ਤੇ ਗਰੰਟੀ ਵੀ ਨੀ ਦਿੰ ਤੇ ਬਾਹਰ ਲੋਕੀ ਗਰੰਟੀ ਗਰੰਟੀ ਦਿੰਦੇ ਆ ਤੇ ਬਾਹਰ ਜਾਂਦੇ ਆ ਤੇ ਵਾਰੰਟੀ ਵੀ ਮਿਲਦੀ ਹੈ ਬਟ ਬਾਹਰ ਅਸੀਂ ਸ਼ੋਪਿੰਗ ਕਰਨੇ ਆ। ਕੁਛ ਵੀ ਖਰੀਦਣੇ ਆ ਤੇ ਅਸੀਂ ਦਸ ਚੀਜ਼ਾਂ ਦੇਖਾਂਗੇ, ਦਸ ਮਾਰਕੀਟਾਂ ਦੇ ਅੰਦਰ ਘੁੰਮਾਂਗੇ। ਸ਼ੋਪਾਂ ਦੇ ਅੰਦਰ, ਜਾਵਾਂਗੇ, ਤੇ ਸਾਨੂੰ ਦਸ ਚੀਜ਼ਾਂ ਤਰੀ ਕਿਦੀ ਇਹ ਚੀਜ਼ਾਂ ਪਤਾ ਚੱਲੇਗੀ ਭਾਵੇਂ ਮਹਿੰਗੀ ਹੋਵੇ। ਤੇ ਇੱਕ ਬਟ ਚੀਜ਼ ਅੱਛੀ ਆਦੀ ਹੈ, ਸਾਡੇ ਕੋ ਤੇ ਹੈ ਅਸੀਂ ਸਸਤੇ ਕੇ ਮਾਰੇ ਨਾ ਅਸੀਂ ਸਸਤੇ ਕੇ ਮਾਰੇ ਹਨ। ਮਾਰੇ ਆਪਣੀ ਚੀਜ਼ ਨਾ ਖਰਾਬ ਜੀ ਲੈ ਲਣੀ। ਸਾਨੂੰ ਲਾਲਚ ਜਾ ਆਦਾ ਹੈ ਕਿ, ਸਸਤੀ ਮਿਲਦੀ। ਚੁੱਕ ਲਵੇ ਲੇਕਿਨ ਕੁਛ ਦਿਨ ਚੱਲਦੀ ਹੈ, ਉਹ ਚੀਜ਼ਾਂ ਵੀ ਨਾ ਅਹ ਅਸੀਂ ਅਗਰ ਮਾਰ-ਮਾਰ, ਖੁਦ ਹੀ ਆਪ ਅੱਖੋ ਦੇਖ ਕੇ ਚੀਜ਼ਾਂ ਲਾਣਗੇ ਤਾਂ ਕਾਫ਼ੀ ਜ਼ਿਆਦਾ
ਹੂੰ-ਹੂੰ, ਮਨਲੋ ਕਹਿੰਦੇ ਨੇ, ਇੱਕ ਵਾਰੀ ਸਸਤਾ ਤੁਸੀ ਭਾਵੇਂ ਵਾਰ ਭਰਲੋ, ਪਰ ਮਹਿੰਗਾ ਇਕ
ਮੈਂ ਹਾਂ ਸਤੇ ਕਹਿਤੇ ਨਾ ਮਹਿੰਗਾ ਰੋਏ ਇੱਕ ਵਾਰ ਤੇ ਸਸਤਾ ਰੋਏ ਬਾਰ ਬਾਰ ਤੇ ਉਹੀ ਉਹ ਚੀਜ਼ ਹੁੰਦੀ ਹੈ ਤੇ ਹੁਣ ਮੈਂ ਇਲੈਕਟ੍ਰਿਕ ਚੀਜ਼ ਚੀਜ਼ਾਂ ਵੀ ਨਾਂ ਇਲੈਕਟ੍ਰਿਕ ਚੀਜ਼ਾਂ ਵੀ ਔਫਲਾਈਨ ਹੀ ਲੈਂਦੇ ਤੁਸੀਂ ਕਿਵੇਂ ਲੈਂਦੇ ਹੋ ਇਲੈਕਟ੍ਰਿਕ ਆਈਟਮਾਂ? ਔਨਲਾਈਨ ਤੇ ਔਫਲਾਈਨ ਲੇ ਰਹੀ ਹੋ।
ਨਹੀਂ ਔਫ ਲਈਨ ਲਈ ਦੀ ਹੈ, ਬੱਸ ਜਦੋ ਬੇ ਜਦੋ ਮਨ ਹੁੰਦਾ ਆਪਾਂ ਚਲੇ ਜਾਂਦੇ ਹਾਂ ਮਾਰਕੀਟ, ਤੇ ਫਿਰ ਜੋ ਸਮਝ ਆਇਆ, ਲੈ ਲੈਂਦੇ ਹਾਂ ਕਿਉਂਕਿ ਉਹਨੂੰ ਜ਼ਿਆਦਾ ਸ਼ੌਕ ਹੈ ਥੋੜ੍ਹੀਆਂ ਜ ਚੀਜ਼ਾਂ ਦਾ ਨਾ, ਤੇ ਇਸ ਕਰਕੇ ਫਿਰ ਘੱਟ ਹੀ ਕਰਨੇ ਹਾਂ ਅਸੀਂ ਆਨਲਾਈਨ ਸ਼ੋਪਿੰਗ।
ਕਿਵੇਂ ਦਾ ਪ੍ਰੋਡਕਟ ਨਿਕਲੇ, ਕੰਪਨੀ ਕਿਵੇਂ ਦੀ ਹੁੰਦੀ ਹੈ, ਤੇ ਕਿਵੇਂ ਦੀ ਨੀ ਹੁੰਦੀ ਹੈ, ਅੱਜ-ਕਲ ਤੇ ਚਾਈਨੀਜ਼ ਕੰਪਨੀਆਂ ਬੜੀ ਜ਼ਿਆਦਾ ਆ ਰਹੀਆਂ। ਔਨਲਾਈਨ ਦੇ ਅੰਦਰ ਤੋਂ ਪਤਾ ਨੀ ਚਾਈਨੀਜ਼ ਚੀਜ਼ਾਂ ਵੀ ਸਹੀ ਨਿਕਲਦੀਆਂ ਨੀ ਨਿਕਲਦੀਆਂ। ਤੇ ਇਹ ਲੋਕੀ ਕੈਸ਼ ਆਨ ਡਿਲੀਵਰੀ ਵੀ ਹੁੰਦੀ ਹੈ, ਤੇ ਇਹ ਬੈਨੀਫਿਟ ਵੀ ਹੈਗੇ ਨੇ ਦੇਖੋ ਖਾਣ-ਪੀਣ ਦੀ ਚੀਜ਼ਾਂ ਵੀ ਨਾ ਅਸੀਂ ਔਨਲਾਈਨ ਮੰਗ ਲਏ ਨੇ ਤੇ ਪਹਿਲੇ ਚਿਟ ਹੈਗੇ ਨੇ ਲੇਕਿਨ ਇਲੈਕਟ੍ਰਿਕ ਜੋ ਆਈਟਮ ਹੁੰਦੀ ਨਾ ਤੇ ਮੈਂ ਤੇ ਔਨਲਾਈਨ ਹੀ ਲੈਂਦੀ ਆਾਂ। ਮੈਂ ਤਾਂ ਸਾਰੀ ਦੇਖਭਾਲ ਕਰਕੇ ਕੇ ਸਾਰੀ ਦ ਦੁਕਾਨਾਂ ਦੇ ਅੰਦਰ ਸਾਰੇ ਰੇਟ-ਵੇਟ। ਏਰਨੂੰ ਦੇਖ ਕੇ ਪ੍ਰੋਡਕਟ ਨੂੰ ਦੇਖ ਕੇ ਪ੍ਰੋਡਕਟ ਇਹਦਿਆ ਕੁਆਲਿਟੀਆਂ ਚੈੱਕ ਕਰਕੇ ਨਾ ਤਾਂ ਹੀ ਅਸੀਂ ਖਰੀਦਦੇ ਆ। ਤੇ ਐਵੇਂ ਖ਼ਰੀਦਣਾ ਚਾਹੀਦਾ ਹੈ ਸਭਨੂੰ ਨਾ ਤੇ ਹੂੰ ਕੁਛ ਚੀਜ਼ਾਂ ਹੁੰਦੀ ਹੈ। ਓਨਲਾਈਨ ਅੱਛੀ ਰਹਿੰਦੀ ਹੈ ਜਿਵੇਂ ਦੀ ਸਾਨੂੰ ਘਾਰ ਦੇ ਅੰਦਰ ਕੁਛ ਕੁਛ ਬਣਾਉਣ ਦੀ ਲੋੜ ਹੋਵੇ ਸਾਨੂੰ ਸਾਡੇ ਕੋਲ ਕੁਛ ਹੋਵੇਗੇ ਨਾ
ਹੂੰ -ਹੂੰ ਦਸ ਮਿੰਟ, ਸਹੀ ਗੱਲ ਹੈ ਹਾਂ ਬਲਿੰਕਿਟ ਦਾ ਅੱਜ- ਕੱਲ ਕੁੱਝ ਜ਼ਿਆਦਾ ਕ੍ਰੇਜ਼ ਹੈਗਾ। ਚਲੋ, ਕੋਈ ਚੀਜ਼ ਨੀ ਹੈ ਤੇ ਫਟਾਫਟ ਕਰ ਦੋ ਬਲਿੰਕੇਟ ਹੈਨਾ। ਤੇ ਆ ਵੀ ਜਾਂਦੀ ਫਟਾਫਟ। ਥੋੜ੍ਹੀ ਮਹਿੰਗੀ ਜ਼ਰੂਰ ਹੁੰਦੀ ਹੈ ਪਰ ਆ ਜਾਂਦੀ ਹੈ ਨਾ ਟਾਈਮ ਤੇ ਆਪਣੇ।
ਤੇ ਹੈਹੀ, ਤੇ ਅਸੀਂ ਦੇਖੋ ਹੁਣ ਮਾਰਕੀਟ ਜਾਵਾਂਗੇ ਰਸ਼- ਰੁਸ਼ ਚਲਨਾ ਹੁੰਂਦਾ ਹੈ ਤੇ ਜਾਮ ਮਿਲਦੇ ਨੇ। ਤੇ ਫੇਰ ਖਰਚਾ ਭਾਣਾ ਵੀ ਲੱਗਦਾ ਜਾਨ ਦਾ ਕਿਰਾਇਆ ਵੀ ਲੱਗਦਾ ਤੇ ਅਸੀਂ ਖਾਣ ਪੀਣ ਦੀ ਚੀਜ਼ਾਂ ਕੁਛ ਚੀਜ਼ਾਂ ਹੁੰਦੀਆਂ ਜੈਸੇ ਸਰਫ ਵਗੈਰਾ ਹੋ ਗਏ ਨੇ ਤੇ ਇੱਕ ਦਾ ਦੇ ਨਾਲ ਫਰੀ ਮਿਲ ਜਾਂਦਾ ਇਹਵੇ ਦੀਆਂ ਚੀਜ਼ਾਂ ਮੈਂ ਨਾ ਔਨਲਾਈਨ ਲੈ ਲੈ ਤੇ ਹਮ ਗਰੋਸਰੀ ਆਈਟਮ ਖਾਣ ਪੀਣ ਦੀ ਕੁਕੀ ਵਗੈਰਾ ਵੀ ਹੋ ਗਈਆ ਐਵੀਂ ਦੀਆਂ ਚੀਜ਼ਾਂ ਨਾ ਔਨਲਾਈਨ ਹੀ ਲੇ ਲੈਂਦੇ ਨੇ ਕਿਉਂਕਿ ਇਹ ਲੋਕੀ ਸਕੀਮ ਦੇ ਦਿੰਦੇ ਨੇ
ਲੈਂਦਾ ਆ ਅੱਜ
ਜੈਸ ਕੱਪੜਾ ਹੋ ਗਿਆ ਹੁਨ ਕੱਪੜਾ ਹੈ ਤਾਂ ਮੈਂ ਜ ਬਾਹਰ ਹੀ ਖਰੀਦਣੀ ਆ ਮੈਂ ਹੁਣ ਕਦੀ ਇੱਕ ਵਾਰ ਖਰੀਦਿਆ ਸੀ ਮੇਰਾ ਕੁਛ ਹੋਰ ਮੈਨੇ ਔਡਰ ਕੀਤਾ ਸੀ ਤੇ ਮੈਨੂੰ ਕੁਛ ਹੋਰ ਮਿਲ ਗਿਆ ਤੇ ਮੈਂ ਬੜਾ ਦੁੱਖ ਜਿਹਾ ਲੱਗਾ ਗਿਆ ਮੈਂਨੂੰ ਕਿਹਾ ਪੈਸੇ ਵੀ ਫਸੇ ਚੀਜ਼ ਵੀ ਮਨਪਸੰਦ ਨਹੀਂ ਆਈ ਤੇ ਇਹ ਚੀਜ਼ਾਂ ਫਰੋਡ ਬੜੀ ਹੁੰਦੀ ਸਰਕਾਰ ਨੂੰ ਨਾ ਇਸ ਚੀਜ਼ਾਂ ਨੂੰ
ਸਹੀ ਗੱਲ ਹੈ ਪਤਾ ਕੀ ਇਸ ਚੀਜ਼ ਨਾਲ ਨਾ ਹਾਂ ਇਸ ਚੀਜ਼ ਨਾਲ ਨਾ ਦੇਖੋ ਕੰਮ ਵਿੱਚ ਤਾਂ ਕਿੰਨਾ ਫ਼ਰਕ ਪਿਆ ਨਾ ਦੁਕਾਨ ਵਾਲਿਆਂ ਨੂੰ ਵਿਚਾਰਿਆਂ ਨੂੰ ਕਿੰਨਾ ਫਰਕ ਪੈ ਗਿਆ ਮਤਲਬ ਕੰਮ ਘੱਟ ਗਿਆ ਉਹਨਾਂ ਦੇ ਕਿਉਂਕਿ ਜਾ ਤਰ ਲੋਕੀ ਕੀ ਅ ਜਾਨ ਦੇ ਮਾਰੇ ਆਨਲਾਈਨ ਸ਼ੋਪਿੰਗ ਕਰ ਲੈਂਦੇ ਹਨ ਕੱਪੜਾ ਵੀ ਲੈਂਦੇ ਆ ਹਨਾ। ਕੁਛ ਵੀ ਲੈ ਲੈਂਦੇ ਨੇ ਤੇ ਉਹ ਇਨਾਂ ਰਿਹਾ ਵੀ ਨਹੀ ਹੁਣ। ਬਾਜ਼ਾਰ ਦਾ ਅਸੀਂ ਤੇ ਕਹਿੰਦੇ ਹਾਂ ਜੋ ਮਾਰਕੀਟ ਜਾ ਕੇੇ ਤੁਸੀ ਚੀਜ਼ ਲੋ ਗੇ ਨਾ ਉਹਦੀ ਗੱਲ ਹੀ ਅਲੱਗ
ਓਦੀ ਗੱਲ ਹੀ ਅਲਗ ਹੈ ਤੁਸੀਂ ਕੁਆਲਿਟੀ ਚੈੱਕ ਕਰੋਗੇ ਕਪੜਾ ਕੱਪੜਾ ਦੇਖੋਗੇ ਤੁਹਾਨੂੰ ਔਨਲਾਈਨ ਵਾਲੇ ਕੀ ਦੇ ਰਿਹਾ ਸਾਨੂੰ ਕੁੱਛ ਪਤਾ ਚੱਲ ਰਿਹਾ ਇੱਧਰ ਬੈਠ ਕੇ ਕੀ ਉਹ ਕੀ ਪੈਕ ਕਰਦੇ ਪਏ ਨੇ ਕਿ ਕੀ ਵੱਡੀ ਵੱਡੀ ਫੈਕਟਰੀ ਵਿੱਚ ਜਿਹੜੀ ਦਿੰਦੇ ਪਏ ਨੇ ਉਹ ਕੀ ਪੈਕ ਕਰਕੇ ਸਾਨੂੰ ਪਹੁੰਚਾ ਰਹੇ ਨੇ। ਤੇ ਇਹ ਚੀਜ਼ਾਂ ਦੇ ਉਹ ਕਿੰਨੀ ਦੁੱਖ ਲੱਗਦੀ ਹੈ ਫੇਰ। ਅਸੀਂ ਤੋਂ ਮੇਨਲੀ ਜੋ ਕੱਪੜਿਆਂ ਦੀ ਸ਼ੋਪਿੰਗ ਹੁੰਦੀ ਆ ਤੇ ਮੈਂ ਤਾਂ ਬਾਹਰੋਂ ਹੀ ਖਰੀਦਦੀ ਆ। ਭਾਵੇ ਮੈਨ ਟਾਈਮ ਲੱਗ ਜਾਵੇ ਇੱਕ ਦੋ ਦਿਨ ਲੱਗ ਜਾਵੇ ਖਰੀਦਣ ਵਾਸ ਤੇ ਮੈਂ ਉੱਧਰ ਹੀ ਖਰੀਦਣੀ ਆ।
ਹਾਂ ਸਹੀ ਹੈ ਆਪਣੀ ਤਸਲ
ਬਿਲਕੁਲ ਤਸੱਲੀ ਓਹ ਤੇ ਹੈ ਹੀ ਦੇਖੋ ਹੁਣ ਮਹਿੰਗਾਈ ਐੰਨੀ ਵੱਦੀ ਆ ਓ ਪੈਸਾ ਵੀ ਦੇਖੋ ਲੋਕਾਂ ਦੇ ਕੋਲ ਘੱਟ ਘੱਟ ਹੈ ਵੱਧ ਹੈ ਤੇ ਲੋਕੀ ਆਪਣੇ ਇਹੀਓ ਸੋਚਦੇ ਨੇ ਕਿ ਅਗਰ ਅਸੀਂ ਪੈਸੇ ਡਾਲ ਰਹੇ ਹੈ ਤੇ ਸਾਨੂੰ ਕਿਉ ਨਾ ਚੀਜ਼ ਸਹੀ ਮਿਲੇ ਅਸੀਂ ਕਿਉ ਲਾਲਚ ਕਰੀਏ ਅਸੀਂ ਕਿਉਂ ਲਾਲਚ ਕਰਿਓ ਆਨਲਾਈਨ ਤੇ
ਸਹੀ ਗੱਲ ਹੈ ਸਹੀ ਗੱਲ ਹੈ ਹੋਣਾ ਵੀ ਇਸ ਤਰ੍ਹਾਂ ਹੀ ਚਾਹੀਦਾ ਹੈ ਚਾਹੋ ਆਪਣੀ ਦੇਖ ਕੇ ਚੀਜ਼ ਲਓ ਆਪਣੀ ਪਸੰਦ ਲਓ ਹਨਾ ਉੱਥੇ ਕਿੰਨੀਆਂ ਚੀਜ਼ਾਂ ਹੋਰ ਵੀ ਦਿਖ ਜਾਂਦੀਆਂ ਹਨ ਬਣਦਾ ਕਹਿੰਦਾ ਚਲੋ ਹਾਂ ਕਿੰਨੇ ਓਪਸ਼ਨ ਹੁੰਦੇ ਨੇ ਔਨਲਾਇਣ ਵਿੱਚ ਤਾਂ ਬਸ ਪੰਜ ਸਤ ਆਣਗੇ ਠੀਕ ਹੈ ਨਾ ਆਪਾਂ ਬਾਹਰ ਜਾਂਦੇ ਹਾਂ ਤੇ ਕਿੰਨਾ ਸਮਾਨ ਦੇਖ ਲੈਂਦੇ ਹਾਂ ਆਪਣੀ ਪਸੰਦ ਦੇ ਕਲਰ ਮਿਲ ਜਾਂਦੇ ਨੇ
ਤੇ ਹੈ ਹੀ ਤੇ ਹੁਣ ਅ ਮੇਕਅਪ ਦੀ ਚੀਜ਼ਾਂ ਦੇਖਲੋ ਅਸੀਂ ਔਨਲਾਈਨ ਲੈਂਦੇ ਆ ਤੇ ਉਹ ਟੈਸਟ ਕੋਈ ਕਰਾ ਕੇ ਥੋੜੇ ਨਾ ਦੇਖਦੇ ਇੱਕ ਵਾਰੀ ਮੈਂ ਲਿੱਤੀ ਸੀ ਤੇ ਮੇਰੇ ਤੇ ਨਾ ਰੈਸ਼ਿਸ ਪੈਚਿਸ ਹੋ ਗਏ ਸੀ ਤੇ ਮੇਰੀ ਸਕਿੰਨ ਨੂੰ ਐਲਰਜੀ ਹੋ ਗਏ ਸੀ ਇੱਕ ਵਾਰੀ ਮੈਂ ਮੰਗਵਾਈ ਸੀ ਤੇ ਮੈਨੂੰ ਤੇ ਬੜਾ ਡਰ ਲੱਗਿਆ ਹੁਣ ਨੀ ਮੰਗਵਾਵਾਂਗੀ ਮੈਂ ਹੁਣ ਤਾਂ ਬਾਜ਼ਾਰੋ ਹੀ ਲਵੋ ਤੇ ਜ਼ਿਆਦਾ ਅੱਛਾ ਬਾਜ਼ਾਰੀ ਕੀ ਕਰਦੇ ਲੋਕੀ ਨਾ ਮੋਲਾਂ ਤੇ ਆਂਦੇ ਬੜੀ ਬੜੀ ਸ਼ੋਪ ਆਪਾ ਅੰਦਰ ਜਾਓ, ਤਾਂ ਉਹ ਲੋਕੀ ਨਾ ਟੈਸਟ ਕਰਾਦੇ ਨੇ, ਹੁਣ ਤਾਂ ਟੈਸਟ ਕਰਾਂਦੇ ਇੱ ਕਿ ਕਰੀਮ ਟੈਸਟ ਹੁੰਦੀ ਹੈ ਤਾਂ ਕਰ ਲੋਕ ਗਏ, ਏਧਰ ਤਾਂ ਔਨਲਾਈਨ ਤਾਂ ਕਦੇ ਖਰੀਦਣਾ ਵੀ ਨੀ ਚਾਹੀਦਾ ਪੈਸਿਆਂ ਦਾ ਲਾਲਚ ਕੰਪਨੀ ਉਹਨਾਂ ਨੇ ਉਹ ਦੇ ਦਿੱਤੀ ਸੀ ਲੇਕਿਨ ਡੁਪਲੀਕੇਟ ਕਹਿੰਦੇ ਨਾ ਕਿ ਇੱਕ ਦੀ ਚੀਜ਼ ਹੈ ਡੁਪਲੀਕੇਟ ਟੀ ਵੀ ਬਹੁਤ ਹੋ
ਲੋਕੀ ਪਤਾ ਕੀ ਲੋਕੀ ਪਤਾ, ਕੀ ਇਹ ਸਸਤੇ ਦੇ ਚੱਕਰ ਚ ਲੱਲ ਬ ਹੈ ਇੰਨੀ ਸਸਤੀ ਔਨਲਾਈਨ ਔਨਲਾਈਨ ਹੀ ਮੰਗਵਾ ਲੈਂਦੇ ਆ ਚਲੋ ਘਰ ਬੈਠੇ ਆ ਤੇ ਚੀਜ਼ ਆ ਜਾਏਗੀ, ਪਰ ਇਹ ਨੀ ਦੇਖਦੇ ਵੀ ਨੁਕਸਾਨ ਕਿੰਨਾ ਹੋ ਜਾਏਗਾ, ਇਸ ਚੀਜ਼ ਦਾ
ਉਹੀ ਤੋ ਮੈਂ ਬਤ ਲੋਕਾਂ ਨੂੰ ਉਹ ਆਪਣੀ ਸਕਿੰਨ ਦਾ, ਦੇਖੋ ਕਿਤਨਾ ਵੋ ਰਹਿੰਦਾ ਉਸ ਸਕਿਨ ਕੋਈ ਵੋ ਨਹੀਂ ਰਹਿਣਾ ਚਾਹੀਏ। ਸਕਿੰਨ ਕਾ ਕੋਈ ਉਹ ਨੀ ਹੋਣਾ ਚਾਹੀਏ, ਅਸੀਂ ਪਾਵੇ ਮਹਿੰਗੀ ਚੀਜ਼ ਹਾਂ, ਨਹੀਂ ਬਿਲਕੁਲ ਕੰਪਰੋਮਾਈਜ ਨਹੀਂ, ਭਾਵੇਂ ਪੈਸੇ ਲੱਗ ਜਾਵੇ, ਅੱਛੇ ਖਾਸੇ ਲੱਗ ਜਾਵੇ ਲੇਕਿਨ ਚੀਜ਼ੋ ਇੱਕ ਵਾਰ ਲੋਗੇ ਤੁਸੀਂ ਟੂ ਯੂਜ ਕਰ ਸਕੋਗੇ ਬੜੀਆ ਤਰੀਕੇ ਨਾਲ, ਤੇ ਤੁਸੀਂ ਕੀ ਮਤਲਬ ਇਹੋ ਜਿਹੀਆਂ ਚੀਜ਼ਾਂ ਔਨਲਾਈਨ ਲੈਂਦੇ ਹੋ ਜਾ ਉਹ ਚੈਕ ਚੁਕ ਕਰਕੇ ਲੈਂਦੇ ਹੋ ਕਿਵੇ ਲੈਦੇ ਔ,
ਇਹ ਤਾਂ ਬਾਹਰੋਂ ਲਿਆਨੇ ਮੈਂ ਤਾਂ ਕੁਛ ਘੱਟ ਹੀ ਸ਼ੋਪਿੰਗ ਕਰਨੀ ਆ ਹੂੰ, ਵੋਟੀ ਸਾਡੀ ਬਸ ਉਹੀ ਲੇ ਆਦੀ ਹੈ।
ਦੇਖੋ ਹੂੰ, ਹੁਣ ਸਜਾਵਟ ਦੀ ਚੀਜ਼ਾਂ ਵੀ ਆਦੀ ਹਾਂਜੀ ਅੱਛਾ ਹੁਣ ਸਜਾਵਟ ਦੀਆਂ ਚੀਜ਼ਾਂ ਆਦੀਆਂ ਰੂਮ ਦੀਆਂ ਘਰ ਦੀਆਂ ਮੈਂ ਤਾਂ ਔਨਲਾਈਨ ਹੀ ਲੈ ਲੈਨੀ ਹਾਂ, ਮੈਂ ਸਜਾਵਟ ਦੀ ਚੀਜ਼ ਹੈ ਨਾ ਔਨਲਾਈਨ ਮੈਂ ਲੈ ਲੈਂਦੀ ਹਾਂ ਬਜ਼ਾਰੀ ਨਾ ਲੋਕੀ ਬੜੀ ਮਹਿੰਗੀ ਹੂੰ, ਦਿੰਦੇ ਨੇ ਤੇ ਕੁਚੀ ਜਾਏ ਇਵੇ ਦੀ ਹੈ। ਮੈਂ ਔਨਲਾਈ ਲੈਂਨੀ ਹਾਂ, ਮੈਂ ਔਲਾਈਨ ਵੀ ਕਦੀ ਕਦੇ ਅੱਛਾ ਲੱਗਦਾ ਇਹੋ ਜਿਹੀ ਨੀ ਹੈ, ਕਿ ਔਨਲਾਈਨ ਨਹੀਂ ਸਮਝ ਆਦੀ ਹੁਣ ਔਫਿਸ ਵਾਲੇ ਬੰਦੇ ਨੇ, ਉਹ ਕੀ ਕਰਦੇ ਨਾ ਔਨਲਾਈਨ ਸ਼ੋਪਿੰ ਕਰਦੇ ਨੇ ਟਾਈਮ ਨੀ ਹੈਗਾ ਟਾਈਮ ਦੀ ਸ਼ੋਰਟੇਜ ਹੈਗਾ, ਉਹਨਾਂ ਦੇ ਕੋਲ, ਤੇ ਉਹਨਾਂ ਦੇ ਵਾਸਤੇ ਵੀ ਬੈਸਟ ਉਹਨਾਂ ਨ ਕੋਲ ਬੈਸਟ ਚੀਜ਼ ਲੱਗਦੀ ਹੈ ਉਹਨਾਂ ਨੂੰ
ਹਾਂ ਸਹੀ ਗੱਲ ਸਹੀ ਗੱਲ ਏ ਜ਼ਿਆਦਾ ਘੁੰਮਣਾ ਫਿਰਨਾ ਨੀ ਪੈਂਦਾ ਐਰ ਘਰ ਬੈਠੇ ਚੀਜ਼ ਆ ਜਾਂਦੀ ਹੈ ਨਹੀਂ ਕਈ ਚੀਜ਼ਾਂ ਹੁੰਦੀਆਂ ਵੀ ਨੇ ਐਸੀ ਗੱਲ ਨਹੀਂ ਅਸੀਂ ਅ ਕੱਲ ਹੀ ਮੰਗਵਾਇਆ ਇੱਕ ਨੈਪਕਿਨ ਹੋਲਡਰ ਬੜਾ ਅੱਛਾ ਨਿਕਲਿਆ ਉਹ
ਹਮ ਉਹ ਜੇ ਨਾ ਹਾਂ ਕਿ ਟੈਨ ਕਿਚਨ ਵਾਰਡਸ ਹੋਤੀ ਹੈ ਕਿਚਨ ਦੀਆਂ ਥਿੰਗਸ ਹੁੰਦੀ ਹੈ ਕੁਛ ਵੀ ਚੀਜ਼ਾਂ ਹੁੰਦੀਆਂ ਜੀ ਆਉਂਦੀ ਹੈ ਤੇ ਮੈਂ ਇਹ ਚੀਜ਼ਾਂ ਨਾ ਈਅਰਰਿੰਗ ਵਗੈਰਾ ਜੋ ਓ ਮੈਂ ਓਨਲਾਈਨ ਲੈ ਲੈਂਦੀ ਆ ਤੇ ਬਾਕੀ ਕੁਛ ਚੀਜ਼ਾਂ ਹੁੰਦੀ ਹੈ ਜੋ ਮੈਂ ਐਫਲਾਈਨ ਹੀ ਜਾ ਕੇ ਲੈਂਦੀ ਹਾਂ ਜੋ ਮੈਨੂੰ ਸੰਤੁਸ਼ਟੀ ਨਹੀਂ ਹੁੰਦੀ ਨਾ ਤੇ ਮੈਂ ਮਾਰਕਿੱਟ ਜਾ ਕੇ ਲੈ ਕੇ ਆਉਣੀ ਆਂ ਤੇ ਲੈਣਾ ਵੀ ਚਾਹੀਦਾ ਐਂਵੇ ਨਾ ਤੇ ਲੋਕਾਂ ਨੂੰ ਨਾ ਸਮਝਦਾਰੀ ਕਰਨੀ ਚਾਹੀਦੀ ਹੈ
ਘੁੰਮਣ ਫਿਰਨ ਵੀ ਕਦਾ ਵੀ ਮੁੱਕ ਉਹ ਤੇ ਹੈ ਘਰ ਬੈਠ ਕੇ ਵੀ ਬੰਦਾ ਕਰਦੇ ਚੀਜ਼ਾਂ ਕਰਕੇ ਕਰਕੇ ਨਾ ਬੋਰ ਵੀ ਹੋ ਜਾਂਦਾ ਇੱਕੇ ਜਆ ਤ ਜਦੋਂ ਮਨ ਕੀਤਾ ਤੇ ਅਸੀਂ ਬਾਹਰ ਜਾ ਕੇ
ਹਾਂਜੀ ਹਾਂਜੀ ਹਾਂਜੀ ਹਾਂਜੀ ਹੋਰ ਦੱਸੋ
ਹੁਣ ਸਬਜ਼ੀਆਂ ਵਬਜ਼ੀਆਂ ਵੀ ਸਬਜ਼ੀਆਂ ਵਬਜੀਆਂ ਵੀ ਮੈਂ ਕੁਛ ਨਾ ਔਨਲਾਈਨ ਹੀ ਮੰਗਵਾ ਲੈਂਣੀ ਜਿਵੇ ਖਤਮ ਹੁੰਦੀ ਹੈ ਔਨਲਾਈਨ ਵੀ ਮੰਗਵਾ ਲੈਨੀ ਆ ਫਰੈਸ਼ ਮਿਲਦੀ ਹੈ ਐਹੋ ਜਹੀ ਗੱਲ ਨਹੀ ਹੈ ਫਰੈਸ਼ ਹੀ ਆਉਂਦੀ ਹੈ ਤੁਸੀ ਵੀ ਹਮ ਤੁਸੀ ਵੀ
ਅਹ ਪਿਛਲੇ ਸੰਡੇ ਨੂੰ ਮੰਗਵਾਈ ਸੀ ਸ਼ਾਇਦ
ਦੇਖੋ ਉਹ ਲੋਕੀ ਨਾ ਰਿਟਰਨ ਪੋਲ ਵੀ ਦਿੰਦੇ ਹੈ, ਦੇਖੋ ਰਿਟਰਨ ਪੋਲਿਸੀ ਵੀ ਏਹ ਦਿੰਦੇ ਨੇ ਰਿਟਰਨ ਭੀ ਕਰਦੇ ਨੇ ਐਹੋ ਜੀ ਗੱਲ ਨਹੀਂ ਹੈਗੀ ਔਨਲਾੲਨ ਵਾਲੇ ਵੀ ਕਰਦੇ ਆ ਚੀਜ਼ਾਂ ਬਟ ਇਹ ਫਰੋਡ ਬਾਜ਼ੀਆਂ ਕਰਦੇ ਨਾ ਕੋਈ ਚੀਜ਼ ਲੋ ਤੇ ਕੁਛ ਹੋਰ ਚੀਜ਼ਾਂ ਦੇ ਦਿੰਦੇ ਨੇ ਜਿਵੇਂ ਕੱਪੜਿਆਂ ਦਾ ਦੇਖਲੋ। ਮੇਨ ਕੱਪੜਾ ਦੇ ਅੰਦਰ ਉਹ ਚੀਜ਼ਾਂ ਬਹੁਤ ਗਲਤ ਕਰਦੇ ਨੇ ਕਿ ਡਿਫੈਕਟਿਡ ਮਾਲ ਜਾਂਦਾ ਪੇ
ਹਾਂਜੀ ਹਾਂਜੀ, ਚਲੋ ਠੀਕ ਹੈ ਜੀ ਹਨਾ ਜੀ
ਚਲੋ ਮੈਨ ਗੱਲਬਾਤ ਕਰਕੇ ਤੁਹਾਡੇ ਨਾਲ ਬੜਾ ਚੰਗਾ ਜਿਹਾ ਲੱਗਿਆ, ਚਲੋ ਜੀ ਮਿਲਣੇ ਆ ਸਤ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ।